ਹੈਲੋ,
ਹਾਂਜੀ ਦੀਦੀ ਬਸ ਉਪਰ ਪੌੜੀਆਂ ਤੇ ਚੜੀ ਏ ਚਲੇ ਗਏ ਨੇ।
ਅੱਛਾ, ਅੱਛਾ ਤੇ ਦੀਦੀ ਇੱਥੇ ਕਿ ਚੱਲ ਗਈ ਦੀਦੀ ਵੀ।
ਦੋਨੋਂਂ
ਅੱਛਾ ਚੱਲ ਗਏ ਆ ਆਹ ਛੇ ਵੱਜ ਗਏ ਆ, ਸਾਢੇ ਛੇ ਹੋ ਗਏ ਆ।
ਓਈ ਗਿਫਟ ਹੀ ਮਿਲਿਆ ਨਹੀਂ।
ਹੂੰ।
ਤੇ ਕਹਿੰਦੇ ਫਿਰ ਆਪਣੇ ਉੱਥੋਂ ਹੀ ਲਿਆਣਾ ਪੈਣਾ।
ਹੂੰ, ਹੂੰ, ਕੁੰਦਨ ਇਧਰੋਂ ਘੱਟ ਮਿਲਦੀ ਹੈ, ਬੰਦਾ ਕਿਸੇ ਚੱਜ ਦੀ ਦੁਕਾਨ ਚਲਜੇ ਟਾਈਮ ਨਈ ਵੇਸਟ ਹੁੰਦਾ। ਤੇ ਛੇਤੀ ਵੀ ਮਿਲ ਜਾਂਦੀ ਹੈ ਯਾਰ, ਕੁੰਦਨ ਇਧਰੋਂ ਘੱਟ ਹੀ ਮਿਲਦਾ ਵਾ ਕੁਛ। ਹੂੰ, ਬਸ ਵਧੀਆ ਤੁਸੀਂ ਸੁਣਾਓ, ਸਬਜ਼ੀ ਫਿਰ ਨਾਲ ਲੈ ਇਹ ਹੋਣੀ ਹੈ ਕਿ-
ਨਹੀਂ-ਨਹੀਂ ਕਲ ਨੀ ਕਹਿੰਦੇ ਹੈਗੀ ਕੋਈ- ਕੋਈ ਪਾਰਟੀ ਪੁਰਟੀ ਉਹ ਕਹਿੰਦੇ ਖਾਲਾਂਗੇ। ਲੈ ਕੇ ਤੇ ਕੁਛ ਨੀ ਗਏ ਕੱਲ ਅੱਜ ਤਾਂ ਵੇਖੋ ਖਾਂਦੇ ਕਿ ਨਹੀਂ ਖਾਂਦੇ, ਪਤਾ ਨੀ ਇਹਨਾਂ ਦਾ।
ਠੀਕ ਹੈ, ਫਿਰ ਕੀ ਖਾ ਕੇ ਗਏ।
ਉਹ ਆਈ ਤੇ ਪਹਿਲੇ ਗਈ ਹੁਣ ਆ। ਫਿਰ ਉਦੋਂ ਸਮੋਸੇ ਲੈ ਆਏ। ਉਹਦੇ ਸਮੋਸੇ ਬੜੇ ਸੁਆਦ।ਉਹ ਸਮੋਸੇ ਖਾ ਲਏ, ਮੈਂ ਕਿਹਾ ਮੈਨੂੰ ਨਹੀਂ ਅ ਖਾਣੇ। ਤੇ ਕਹਿੰਦੇ ਅੱਛਾ, ਮੈਂ ਨਹੀਂ ਖਾਣੇ ਜਿਹੜਾ। ਤੇ ਫਿਰ ਮੈਂ ਕਿਹਾ ਮੈਨੂੰ ਸਪਰਿੰਗ ਰੌਲ ਖਵਾਉ। ਫਿਰ ਜਾਣਾ ਸੀ ਨਾ, ਇਨਾ ਦੋਨਾਂ ਨੇ। ਬਜਾਰ ਮੰਮੀ ਨੇ ਤੇ ਉਹਨੇ।
ਅੱਛਾ।
ਤੇ ਫਿਰ ਸਪਰਿੰਗ ਰੋਲ ਲੈ ਆਏ।
ਚਲੋ ਵਧੀਆ ਹੋਇਆ ਇਹ ਤੇ ਹਾਂ।
ਹੋਰ
ਠੀਕ ਹੈ, ਠੀਕ ਹੈ, ਹਾਂ। ਛੋਟੀ ਸੁੱਤੀ ਹੈ। ਮੈਂ ਪਹਿਲੇ ਵੀ ਕੀਤਾ ਸੀ ਨਹੀਂ ਉਹ ਬੜੀ ਦੇਰ ਦੀ ਸੁੱਤੀ- ਸੁੱਤੀ ਹੋਈ ਹੈ।ਮੈਂ ਪਹਿਲੇ ਵੀ ਕੀਤਾ ਸੀ। ਮੈਂ ਕਿੰਨੀ ਦੇਰ ਹੋ ਗਈ ਉੱਠ ਗਈ ਹੋਣੀ ਆ।
ਉਹ ਨਾ ਬੈਡ ਤੇ ਪਿਆ ਸੀ ਫੋਨ ਤੇ ਪਤਾ ਨੀ ਚੱਲਿਆ ਵਾਈ- -ਬਰੇਟ ਹੀ।
ਮੈਂ ਕਿਹਾ ਅੱਜ ਤੇ ਫਰੀ ਹੋਣੀ ਐ। ਤੇ
ਉਹ ਵਾਈਬ੍ਰੇਟ ਸੀ ਤੇ ਉਹਓਹਨੇ ਵੀ ਟੀਵੀ ਟੂਵੀ ਲਾਏ ਹੋਏ ਸੀ ਤੇ ਰੋਲਾ-ਰੁਲਾ ਥੱਲੇ ਵੀ ਸਾਡੇ ਤਾਈ ਦੇ ਬੱਚੇ ਵੀ ਆਏ ਉਹ ਵੀ ਰੋਲਾ ਬੜਾ ਪੈਨ ਦਿਆ ਸੀ ਤੇ ਪਤਾ ਨੀ ਚੱਲਿਆ
ਠੀਕ ਆ ਠੀਕ ਆ ਤੁਹਾਡੇ ਚਾਚਾ ਤਾਈ ਵੀ ਕੋਈ ਨਾਲ ਰਹਿੰਦਾ ਮੈ ਕਿਹੈ ਤੁਸੀਂ ਇਕੱਲੇ ਰਹਿੰਦੇ ਤੁਹਾਡਾ ਇਕੱਲਾ ਹੀ ਆ ਮਕਾਨ
ਸਾਡੀ ਜੁਆਇਨ ਮਤਲਬ ਚਾਚੇ ਦਾ ਵੱਖਰਾ ਤਾਏ ਦੇ ਵੱਖਰੇ ਥੱਲੇ ਚਾਚਾ ਇੱਥੇ ਰਹਿੰਦਾ ਨੀ
ਹਾਂ ਜਇੰਟ ਫੈਮਿਲੀ ਆ ਨਾ ਤੁਹਾਡੀ ਆਇੰਟ ਫੈਮਲੀ ਨਾ ਫ ਤੁਹਾਡਾ ਵਧੀਆ ਟਾਈਮ ਪਾਸ ਹੋ ਜਾਂਦਾ ਉਹ ਨਾ
ਅਸੀ ਬੁਲਾਾਂਦੇ ਨੀ ਨਾ ਨਹੀਂ ਅਹੀ ਨੀ ਇੰਟਰਫੇਅਰ ਕਰਦੇ ਨਾ ਉਹ ਕਰਦੇ
ਅੱਛਾ
ਸ਼ੁਰੂ ਤੋਂ ਹੀ
ਠੀਕ ਹੈ ਠੀਕ ਹੈ
ਹਮਮ
ਚਲੋ ਕੋਈ ਨੀ ਹਾਂ ਪਹਿਲੇ ਮੇਰਾ ਜੇਠ ਰਹਿੰਦਾ ਸੀ। ਇਥੇ ਨਾਲ ਹੁਣ ਉਹਨਾਂ ਨੇ ਵੱਖਰੀ ਕੋਠੀ ਪਾਲੀ ਹੋਈ ਹੈ। ਹਾਂ
ਤੂੰ ਇੱਥੇ
ਨਾ
ਅੱਛਾ ਹਿੱਸੇਦਾਰ ਤੇ ਹੋਣਗੇ
ਹਾਂ ਹਿੱਸੇਦਾਰ ਪਹਿਲੇ ਉਹ ਤੇ ਪਹਿਲੇ ਉਹ ਉਹ ਛੱਡਦਾ ਕੋਈ ਕੋਈ ਵੀ ਕੋਈ ਵੀ ਨੀ ਛੱਡਦਾ ਹਾਂ ਉਹ ਧਿਆਨ ਵਿਚ ਰੇਹਣ ਦਾ ਨਾ ਕਿ ਇਹਦੇ ਕੋਲ ਮੈਂ ਪੈਸੇ ਲੈਣੇ ਹੈ। ਭਾਵੇਂ ਜਿੰਨੀ ਮਰਜ਼ਜੀ ਆਪ ਆਪਣੇ ਕੋ ਆ ਜਾਣ
ਸਹੀ ਗੱਲ ਹੈ। ਉਹ ਪੈਸਾ ਛੱਡਣਾ ਨੀ ਪਰ ਜਿੰਨਾ ਮਰਜੀ ਪੈਸਾ ਹੋਵੇ ਉਥੇ ਪਤਾ ਨੀ ਕੀ ਚੀਜ਼ ਹੁੰਦੀ। ਤੀ
ਪਰ ਭੈਣ ਭਰਾਵਾਂ ਨੂੰ ਆਪਾ ਛਾ ਵੀ ਦੇਵਾਂਗੇ ਤੇ ਕੀ ਹੋਜੂਗਾ ਹਨਾ ਮੇਰੀ ਇਹ ਸੋਚ ਹੈਗੀ ਹੈ ਕਿ ਮੇਰੀ ਇਹ ਸੋਚ ਹੈ ਕਿ ਜੇ ਤੁਹਾਡਾ ਕੋਈ ਭੈਣ ਭਰਾ ਮਤਲਬ ਕਿ ਘੱਟ ਕਮਾਦਾ ਘੱਟ ਹੈਗਾ ਵਾ ਤੇ ਤੁਸੀਂ ਉਹਦੀ ਮਦਦ ਕਰ ਦੋਗੇ ਨਾ ਤੇ ਕੋਈ ਵੱਡੀ ਚੀਜ਼ ਨੀ
ਸਹੀ ਗੱਲ ਐ ਪਰ ਮੈਂ ਨੀ ਨਾ ਸੋਚ ਆਂਦੀ
ਪਰ ਅੱਜ ਕੱਲ੍ਹ ਨਾ ਭੈਣ ਭਰਾਵਾਂ ਦੇ ਰਿਸ਼ਤੇ ਵੀ ਕਮਜ਼ੋਰ ਹੀ ਹੋ ਗਏ ਜਿਵੇਂ ਵਿਆਹ ਤੋਂ ਬਾਅਦ ਕਮਜ਼ੋਰ ਹੋ ਜਾਂਦੇ ਆ। ਮੈਂ ਇੱਕ ਗੱਲ ਵੇਖੀ ਹੈ। ਉਹ ਜਦੋਂ ਵਿਆਹ ਕੇ ਆਦੀਆਂ ਨਾ। ਤੇ ਉਹ ਪਤਾ ਨੀ ਕੀ ਜਾਦੂ ਜਿਹਾ ਕਰ
ਸਹੀ ਗੱਲ ਜੇ ਬਿਲਕੁਲ ਸਹੀ
ਟੱਚ ਬੁਡ ਐ ਮੈਂ ਕਦੀ ਨੀ ਇੰਟਰਫੇਅਰ ਕੀਤਾ ਭੈਣ ਭਰਾਵਾਂ ਨੇ ਗੱਲ ਚ ਆਦੀ ਹੈ ਨਾ ਮੇਰੀ ਨਨਾਣ ਖਾ ਪੀ ਕੇ ਇਨਾ ਇੰਜੋਏ ਕਰਕੇ ਜਾਂਦੀ ਹੈ ਜੋ ਮਰਜ਼ੀ ਆਪਣੇ ਭਰਾ ਨਾਲ ਗੱਲਾਂ ਕਰਦੀ ਹੈ ਮੈਂ ਕਦੀ ਇੰਟਰਫੇਅਰ ਨੀ ਕੀਤੀ। ਤਾ ਗਾ ਕਿ ਹਾਂ, ਤੂੰ ਕੀ ਕਰਨੀ ਹੈ ਜਾਂ ਕੀ ਹੈ ਨਾ ਕੁਛ ਨੀ ਗਦੀ ਨੀ ਇੰਟਰਫੇਅਰ ਕੀਤਾ। ਤਾਂ ਹਾਂ ਯਾਰ ਭੈਣ ਭਰਾ ਦਾ ਆਪਣਾ ਰਿਸ਼ਤਾ ਹੈ ਯਾਰ ਇਕੱਠੇ ਜੰਮੇ ਪੱਲੇ ਹੈ ਜੋ ਮਰਜ਼ੀ ਕਰਨ ਆਪਣੇ ਵੱਲੋਂ
ਵਿਆਹਾਂ ਤੋਂ ਬਾਅਦ ਨਾ ਘਰ ਵਾਲੀਆਂ ਹੀ ਬਦਲ ਮਲ ਬਦਲ ਦਿੰਦੀਆਂ ਹੈਗੀਆਂ।
ਉਹ ਤੇ ਹੈ ਹੀ ਹੈ ਯਾਰ ਬਟ ਮੈਂ ਕਦੀ ਨਹੀਂ ਏਦਾਂ ਕੀਤਾ ਹੂੰ, ਮੈਂ ਨੀ ਕਦੀ ਇੱਦਾਂ ਕੀਤਾ।
ਹੁਣ ਕਈਆਂ ਕਈਆਂ ਦੀ ਸੋਚ ਕਈ ਕਈ ਕਰਵਾ ਛੱਡਦੇ ਨੇ ਕੰਮ ਗੱਲ ਐ ਹਾਂ ਪਤਾ ਕੀ ਕਈ ਕਹਿੰਦੇ ਨੇ ਕਈ ਕਈਆਂ ਦੇ ਜ ਦਿਮਾਗ ਹੁੰਦਾ ਵੀ ਹੈ ਕਿ ਯਾਰ ਨਹੀਂ ਆਪਣੇ ਭਰਾ ਦੀ ਉਹ ਸਾਮਨੇ ਆਲੀ, ਘਰ ਆਲੀ ਮੈਂ ਯਾਰ ਆ ਦੀ ਦੇ
ਹਾਂ ਸਹੀ ਗੱਲ ਹੈ।
ਹੂੰ,
ਹੋਰ ਸੁਣਾ ਬਸ ਕੁਛ ਨੀ ਹੁਣ ਸਬਜ਼ੀ ਬਣਾਉਣੀ ਹੈ। ਅਰਬੀ ਲਿਆਂਦੀ ਹੋਈ ਹੈ। ਅਰਬੀ ਕੱਟਣੀ ਹੈ। ਉਹ ਮੈਂ ਕੱਟ ਨਹੀ ਕਰ ਸਕਦੀ ਕਿਉਂਕਿ ਮੇਰੇ ਹੱਥਾ ਤੇ ਖਾਰਸ ਹੋਣ ਲੱਗ ਪੈਂਦੀ ਹੈ । ਮੈ ਨਹੀ ਕੱਟਦੀ ਕੁੱਟਦੀ ਉਹ ਹੁਣ ਹੁਣ ਮੰਮੀ ਆ ਗਏ ਉਹ ਗਏ ਹੋਏ ਉੱਧਰ ਨਨਾਣ ਵੱਲ ਤੇ ਉਹ ਆਉਣਗੇ ਤੇ ਫਿਰ ਕੱਟਣਗੇ ਤੇ ਫਿਰ ਮੈਂ ਬਣਾਵਾਂਗੀ ਨਹੀ ਤੇ ਨਹੀ ਤੇ ਮੈਂ ਹੁਣ ਤੱਕ ਬਣਾ ਲਈ ਹੋਨੀ ਸੀ ਮੇਰਾ ਕੰਮ ਹੁੰਦਾ ਫਾਸਟ -ਫਾਸਟ
ਕਿੰਨੀਆਂ ਨਨਾਣ
ਮੇਰੀ ਇੱਕੋ ਹੀ ਨਨਾਣ ਹੈ।
ਠੀਕ ਆ ਫਿਰ
ਇੱਕੋ ਹੀ ਹੈਗੀ ਆ
ਠੀਕ ਹੈ। ਇੱਕ ਜੇਠਕ ਇੱਕ ਨਨਾਣ
ਬੜਾ ਕਰਤੀ ਮੇਰੇ ਨਾਲ
ਚਲੋ ਇੱਕੋ ਵਧੀਆ ਵਾਕੇ ਦੋ ਤਿੰਨ ਕਈਆਂ ਦੀ ਹੁੰਦੀਆਂ ਨਾ ਬਹੁਤਾ ਹੀ ਤੇ ਹੋਰ ਕੀ ਸਹੀ ਗੱਲ ਹੈ। ਸਹੀ ਗੱਲ ਬਿਲਕੁਲ ਸਮਝ ਹੀ ਗਈ ਮੈਂ ਤੇ ਮੈਂ ਨਾ ਉਹ- ਪਰ ਚੜੀ ਸੈਰ ਕਰਨ ਤੇ ਇੰਨੀ ਗਰਮੀ ਇੰਨੀ ਗਰਮੀ ਹਾਏ-ਹਾਏ ਪੱਖੇ ਹੁਣੇ ਬੰਦ ਕੀਤੇ ਕਿ ਮੰਮੀ ਕਹਿੰਦੇ ਇਨਾ ਕੁ ਵੀ ਆਰਾਮ ਆਉਦੇ ਫੇ ਰਾਤੀ ਚੱਲੇ ਏ
ਸਹੀ ਗੱਲ ਆ।
ਹਾਂ।
ਹੂੰ।
ਤੇ ਇੱਕੋ ਵਾਰੀ ਫੇਰ ਉਪਰ ਚੜ੍ਹਦੇ ਹੋ ਆਪਣੇ ਕਮਰੇ ਚ'
ਹਾਂ। ਰਾਤੀ, ਹੁਣ ਉਹਨੂੰ ਸਵਾਇਆ ਹੋਇਆ ਉਧਰ ਡਰਾਇੰਗ ਰੂਮ ਚ' ਸਵਾ ਤਾਂ ਉਹ ਕਮਰਾ ਠੰਡਾ ਹੁੰਦਾ ਸਾਡਾ
ਤੇ ਫੇਰ ਰਾਤੀ ਤੰਗ ਤੇ ਨੀ ਕਰਦੀ ਹਦੀ ਰਾਤੀ-
ਹੈਂ।
ਰਾਤੀ ਫੇਰ ਲੇਟ ਸੌਦੀ ਹੋਣੀ ਆ।
ਰਾਤੀ ਨੀ ਸੋ ਸੂ ਜਾਂਦੀ ਹੈ। ਅਸਲ ਚ ਅੱਜ ਸਵੇਰੇ ਸੋਦੀ ਨੀ ਹੁੰਦੀ ਇਸ ਟਾਈਮ ਤੇ। ਅਸਲ ਜੇ ਸਵੇਰੇ ਉੱਠ ਕੇ ਆ ਗਈ ਮੇਰੇ ਨਾਲ ਥੱਲੇ ਅਗੇ ਇਹ ਬਾਰਾਂ ਵਜੇ ਜਿਹੜੀ ਬੰਦੇ ਨੇ ਬਾਰਾਂ ਵਜੇ ਉੱਠਣਾ ਉਹਨੇ ਬਾਅਦ ਚੋ ਰਾਤੀਓ ਸੋਹਣਾ ਫਿਰ। ਹੁਣ ਅੱਜ ਉੱਠ ਕੇ ਆ ਗਈ ਸਵੇਰੇ ਅੱਠ ਵਜੇ। ਅੱਠ ਵਜੇ ਉੱਠ ਕੇ ਆ ਗਈ ਤੇ ਹੁਣ ਇਨੇ ਸੋਣਾ ਹੀ ਸੀ ਫਿਰ ਹੂੰ ।
ਜਾਂਦੀ ਸਕੂਲ- ਸਕਾਲ ਚ ਪਲੇ ਕਿਤੇ?
ਨਹੀਂ ਪਲੇ ਪੈਨ ਪਾਵਾਂ। ਪਾਵਾਂਗੀ, ਹੁਣ ਪਾਵਾਂਗੀ ਅਗਸਤ ਵਿੱਚ ਪਾਵਾਂਗੀ। ਦੋ-ਤਿੰਨ ਮਹੀਨੇ ਲਾ ਲਏਗੀ ਪਲੇਅ ਪੈਨ ਚ ਫੇਿਰ ਉਸ ਤੋਂ ਬਾਅਦ ਦਿਸੰਬਰ ਚ ਫਾਰਮ ਭਰਦਾਗੀਂ।
ਅੱਛਾ-ਅੱਛਾ, ਠੀਕ ਹੈ- ਠੀਕ ਮੇਰੇ ਮਾਮੇ ਦਾ ਪ ਹੈਗਾ ਨਾ। ਤੇ ਉਹ। ਨਾ ਸਕੂਲ ਚ ਪਾਇਆ ਹੈ, ਤੇ ਬੜਾ ਤੇਜ਼ ਹੈ। ਤੇ ਉਹਨੂੰ ਨਾ ਸਕੂਲ ਚ ਪਾਇਆ ਤੇ ਬੜਾ ਰੋਇਆ ਕਿਉਂਕਿ ਪਹਿਲੀ-ਪਹਿਲੀ ਵਾਰ ਸੀ। ਤੇ ਭਾਪੇ ਨੇ ਕਿਹਾ ਮਤਲਬ ਮੇਰੇ ਭਰਾ ਨੇ ਕਿ ਤੂੰ ਹੁਣ ਜਾਏਗਾ ਤੈਨੂੰ ਨਾ ਕਈ ਖਿਲੋਣੇ ਲੈ ਕੇ ਦੇਵਾਂਗੇ। ਤੇ ਤੁਹਾਨੂੰ ਪਤਾ ਪੂਰਾ ਪੇਂਡੂ ਹੁੰਦੇ ਨੇ ਕਹਿੰਦੇ ਪਰ ਤੂੰ ਸਾਡੀ ਬੇਇਜਤੀ ਨਾ ਕਰਾਈ। ਤੇ ਓਦੋਂ ਇੱਕ ਦੋ ਦਿਨ ਨਾ ਚੁੱਪ ਰਿਹਾ ਅੰਦਰ। ਸਕੂਲ ਤੇ ਵਾਪਸ ਆਇਆ ਤੇ ਇਹਨੇ ਪਾਪਾ ਤੈਨੂੰ ਕਹਿ ਤਾ ਮੈਂ ਪਾਪਾ ਤੇਰੀ ਬੇਸਤੀ ਨੀ ਕਰਾਈ ਹੁਣ।
ਖਿਡੋਣੇ ਲੈ ਕੇ ਦਿਓ ਹਣ ਮੈਨੂੰ।
ਹਾਂ। ਮੈਂ ਇਹੋ ਜਿਹੇ ਪੰਜਾਬੀ ਬੋਲਦਾ ਉਹ।
ਹਮ-ਹਮ।
ਹਾਂ ਇਹੋ ਜਿਹੀ ਪੰਜਾਬੀ ਬੋਲਦਾ ਤੇ ਹਾਂ ਤੇ ਮੇਰੀ-ਮੇਰੀ। ਜਿਹੜੀ ਮਾਮੀ ਕਹਿੰਦਾ ਮੈਨੂੰ ਮਾਮੀ ਕਹਿੰਦੇ ਮੈਨੂੰ ਫੋਨ ਦੇ ਮੇਰਾ। ਥੋੜ੍ਹੀ ਦੇਰ ਬਾਅਦ ਰੁੱਸ ਕੇ ਬਹਿ ਗਿਆ। ਕਹਿੰਦਾ ਦਾਦੀ ਤੂੰ ਮੈਨੂੰ ਪਿਆਰ ਨੀ ਕਰਦੀ ਮੈਨੂੰ ਪਤਾ। ਤੂੰ ਫੋਨ ਲੈ ਲਿਆ ਮੇਰੇ ਕੋਲ।
ਅੱਛਾ ਹਮ। ਅੱਜ ਕੱਲ ਦੇ ਬੱਚਿਆਂ ਨੂੰ ਬੜੀਆਂ ਗੱਲਾਂ ਆਉਂਦੀਆਂ।
ਆਹੋ ਮੈਨੂੰ ਵੀ ਕਹੂਗਾ। ਕਹਿੰਦਾ ਮਤਲਬ ਕਿ ਮੇਰਾ ਬਰਦਰ ਹੈ। ਤੇ ਉਹ ਕਹੇਗਾ ਇਹ ਤੇਰਾ। ਕੀ ਲੱਗਦਾ ਵਾ ਮਤਲਬ ਆਪਣੇ ਪਾਪੇ ਵੱਲ। ਮੈਂ ਕਿਹਾ ਮੇਰਾ ਭਰਾ ਲੱਗਦਾ ਵਾ। ਕਹਿੰਦਾ ਅੱਛਾ।
ਅੱਛਾ।
ਜਿੰਦਾ ਗੱਲਾਂ ਕਰਦਾ ਪੂਰੇ ਠੇਠ ਪੰਜਾਬੀ।
ਹੂੰ-ਹੂੰ।
ਅਸੀਂ ਤੇਰੇ ਮੂੰਹ ਵੱਲ ਵੇਖਦੇ ਰਹਿ ਜਾਂਨੇ ਆ। ਆਹੋ।
ਜੀ ਹੈ।
ਆਹ ਹੋਰ ਕੀ।
ਹੋਰ ਹੂੰ ਤੇ ਤੁਹਾਡੇ ਸੈਂਡਲ ਆਏ ਨਹੀਂ ਆਏ ਸੈਂਡਲ।
ਉਹ ਨਹੀਂ ਆ ਸਾਈਜ਼ ਆ ਗਿਆ ਮੇਰਾ ਵਾਪਸ। ਸੈਂਡਲ ਨੀ ਆਏ, ਸੈਂਡਲ ਨੀ ਆਏ। ਉਹ ਛੋਟੇ ਦੇ ਲੈਲੇ ਸੀ।
ਅੱਛਾ-ਅੱਛਾ।
ਹਾਂ। ਛੋਟੇ ਉਹ ਮਿਲੇ ਨਹੀਂ ਸੀ ਹੈਗੇ ਕੋਈ ਮਿਲੇ ਨਹੀਂ ਸੀਂ। ਮੈਂ ਕਿਹਾ ਚਲ ਰਹਿਣ ਦੋ। ਮੈਂ ਵੈਸੇ ਵੀ ਮੇਰੀ ਨੀਅਤ ਨੀ। ਹੈਗੀ ਲੈਣ ਦੀ ਤੇ ਹੋਰ ਕੀ,
ਠੀਕ ਹੈ ਠੀਕ ਹੈ।
ਹੋਰ,
ਉਹ ਛੋਟੇ ਦੇ ਕਿੰਨੇ ਦੇ ਆਏ।
ਉਹ ਦੀ ਨੂੰ ਪਤਾ ਮੈਨੂੰ ਨੀ ਹੂੰ, ਮੈਂ ਨੀ ਪੁੱਛਦੀ-ਪਾਛਦੀ ਮੈਂ ਕਿਹਾ ਪਰ ਮੇਰੇ ਲਿਆ ਦੋ ਇਹ ਜੇ ਮਿਲਦੇ ਉਹਦੇ
ਠੀ-ਠੀਕ ਐ ਠੀਕ ਆ।
ਕਿਉ ਰੋੜਤੀ ਏ। ਹੋਰ ਸੁਣਾਓ?
ਬਾਕੀ ਤੁਹਾਡੇ ਉੱਥੇ ਜਿੱਥੇ ਜਾਂਦੇ ਜੋਬ ਦੇ ਫਰੈਂਡ ਫਰੂਡ ਵਾਧੂ ਹੋਣੀ ਆ।
ਤੇ ਤਿੰਨ ਚਾਰ ਬਸ ਕਿਉਂਕਿ ਸਾਰੇ ਦੇ ਇਹ ਇੱਕ ਜਾਣਾ ਹੀ ਖਾਂਦਾ ਕਿਉਂਕਿ ਸਟਾ ਡਿਪਾਰਟਮੈਂਟ ਵੱਖਰੇ-ਵੱਖਰੇ ਹੁੰਦੇ ਨਾ,
ਅਹ ਰਿਸੈਪਸ਼ਨ ਦਾ ਵੱਖ ਖਰਾ ਹੁੰਦਾ ਠੀਕ ਹੈ, ਅਲਟਰਾਸਾਊਂਡ ਦਾ ਵੱਖਰਾ ਹੁੰਦਾ। ਲੈਪਟੋ ਕਨੀਸ਼ੀਅਨ ਦਾ ਵੱਖਰਾ ਹੁੰਦਾ।
ਠੀਕ ਹੈ, ਠੀਕ ਹੈ।
ਸਾਰਿਆਂ ਦੇ ਵੱਖਰੇ-ਵੱਖਰੇ ਡਿਪਾਰਟਮੈਂਟ ਕਿਸੇ ਦਾ ਸੇਮ ਨੀ ਹੈਗਾ।
ਅੱਛਾ
ਹੂੰ, ਸਾਰੇ ਅਲੱਗ-ਅਲੱਗ ਤੇ ਇਹੀ ਕੰਮ ਚਾਰ ਦੋ ਵਜੇ ਤੱਕ ਹੁੰਦਾ ਢਾਈ ਵਜੇ ਤੱਕ। ਆ ਗਏ ਤੇ ਆ ਗਏ ਉਸ ਤੋਂ ਬਾਅਦ ਨੀ ਨਾ ਓਪਨ ਹੁੰਦਾ ਕੋਈ ਵੀ ਸੈਂਟਰ।
ਅੱਛਾ-ਅੱਛਾ
ਪਰ ਹੁੰਦਾ ਅਪੁਇੰਟਮੈਂਟ ਲੈ ਸਕਦੇ ਹੋ ਪਰ ਤੁਸੀਂ ਕੰਮ ਨੀ ਕਰ ਸਕਦੇ।
ਠੀਕ ਐ, ਠੀਕ ਐ।
ਸਰਕਾਰੀ ਲੀਗਲ ਹੁੰਦਾ ਨਾ।
ਹਾਂ।
ਹੂੰ ਚਲੋ।
ਠੀਕ ਹੈ ਓਕੇ।